ਹੈਲੋ
ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਕੀ ਕਰਦੇ ਪਏ ਹੋ
ਬਸ ਵਧੀਆ ਰੇਲੀ ਰੋਟੀ ਬਣਾਈ ਹ ਸਬਜੀ ਸੁਬਜੀ ਹਾਂਜੀ ਆਲੂ ਆਲੂ ਬਣਾਏ ਆਲੂ ਆਲੂ
ਅੱਛਾ
ਹਾਂਜੀ ਆਲੂ ਬਣਾਏ ਨਾਲ ਚਾਵਲ ਬਣਾਏ
ਅਸੀਂ ਰਾਜਮਾ ਚਾਵਲ ਬਣਾਏ ਆ
ਅੱਛਾ ਰਾਜਮਾ ਚਾਵਲ ਸਵਾਦ ਤੇ ਲੱਗਦੇ ਆ ਪਰ ਜ਼ਿਆਦਾ ਨੀ ਖਾਦੇ ਜਾਂਦੇ
ਖਾਦੇ ਜਾਂਦੇ ਆ
ਇੱਕ ਟਾਈਮ ਖਧ ਜਾਂਦੇ ਆ
ਵੈਸੇ ਵਧੀਆ ਕਰਕੇ ਬਣਾਓ ਤਾਂ ਵਧੀਆ
ਹਾਂ ਵਧੀਆ ਬਣਦੇ ਆ ਪਰ ਮੈਂ ਜ਼ਿਆਦਾ ਖਾ ਨਹੀਂ ਸਕਦੀ ਮੈਨੂੰ ਪੁੱਛ ਨੀ ਆਪਣੀ ਕੀ ਸਿਸਟਮ ਹੈ ਤਾ ਮੈਂ ਖਾਈ ਨੀ ਸਕਦੀ ਮੈਂ ਕੁਕਿੰਗ ਚ ਮੈਂ ਕੁਕਿੰਗ ਚ ਆਲੂ ਹੋ ਗਏ ਹੋਰ ਛੋਲੇ ਵਗੈਰਾ ਹੋ ਗਏ, ਰਾਜਮਾਂ ਵਗੈਰਾ ਹੋ ਗਏ। ਸਭ ਕੁਛ ਬਣਾਉਂਦੇ ਫਾਸਟ ਪੂੜ ਵੀ
ਹਾਂਜੀ।
ਬ ਫਸ ਫੂਡ ਬਣਾ ਲਈਦਾ।
ਹਾਂਜੀ। ਨਿਆਣੇ ਨੂੰ ਕੀ ਦੇ ਦਿੰਦੇ ਬਣਾ ਕੇ।
ਸੂਜੀ ਦੇ ਚਿਲੇ ਹੋ ਗਏ ਸੂਜੀ ਸੂਜੀ ਦੇ ਚਿਲੇ ਹੋ। ਹੋਰ ਪਰੋਠੇ ਵਗੈਰਾ ਹੋ ਗਏ ਹੋਰ ਇਹਨੂੰ ਉਹ ਆਉਂਦੇ ਨਾ ਅੱਜਕਲ ਮੂੰਗੀ ਸਬੂਤੀ ਦਾਲ ਅੱਜਕਲ ਸੱਤਰ ਹਜ਼ਾਰ ਦੇ ਰਿਹਾ ਚੀਲਾ ਬਣਾ ਕੇ। ਉਹ ਬਣਾ ਦਈਦਾ
ਚਲੋ ਵਧੀਆ।
ਉਹ ਵੀ ਸਵਾਦ ਬ
ਹਾਂਜੀ।
ਹਾਂ ਮੁੂੰਗੀ ਵਾਲਾ ਚੀਲਾ ਬਣਾ ਤਾ। ਸੋਇਬੀਨ ਬਣਾ ਤ ਕਿਸੇ ਨੇ ਸੁੱਕੀ ਸੁੱਕੀ।
ਹਾਂਜੀ।
ਹਾਂਜੀ, ਇਹ ਬਣਾ ਲਇਦੇ ਬਾਕੀ ਆਲੂ ਖੁਸ਼ ਹੋ ਕੇ ਖਾਂਦੀ ਹੈ। ਹਾਂਜੀ, ਆਲੂ ਦੇ ਦੇਈ ਦੇ ਹਾਂ
ਅੱਛਾ ਬਸ ਅੱਜ-ਕੱਲ ਬੱਚੇ ਖਾ ਲੈਣ ਉਹੀ ਬਹੁਤ ਵੱਡੀ ਗੱਲ ਆ।
ਹਾਂਜੀ ਮੋਮੋਸ ਤੇ ਹੱਥ ਰੱਖਦੀ ਹੈ, ਪਰ ਮੈਂ ਮੋਮੋਸ ਦਿੰਦੀ ਨੀ ਆ।
ਚਾਹੀਦੇ ਨਿਆਣਿਆਂ ਨੂੰ।
ਹਾਂਜੀ, ਸ਼ਾਮ ਹੋਣ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਮੰਮਾ ਮੋਮੋਸ ਮੈਂ ਤੂੰ ਮੋਮੋਸ ਖਾਣੇ ਨਾ ਘਰ ਦੀ ਚੀਜ਼ ਖਾ ਲੈ।
ਨਹੀਂ-ਨਹੀਂ ਬਿਲਕੁਲ ਨਹੀਂ ਦੇਣੇ ਮੋਮੋਸ, ਵਧੀਆ ਨਹੀਂ ਹੁੰਦੇ ਵਧੀਆ ਨਹੀਂ ਹੁੰਦੇ।
ਆਹੁ ਮੈਦਾ ਹੁੰਦਾ ਤੇ ਮੈਦਾ ਤਾ ਦੇਣਾ ਵੀ ਨੀ ਚਾਹੀਦਾ ਬੱਚਾ ਬੱਚਿਆਂ ਨੂੰ ਪਰ ਬੱਚੇ ਮੰਨਦੇ ਕਿੱਥੇ ਆ।
ਨਹੀਂ-ਨਹੀਂ ਮੰਨਦੇ ਤਾਂ ਹੈ ਨਹੀਂ ਪਰ ਫਿਰ ਵੀ ਮਨਾਣੇ ਪੈਣਗੇ ਨਾ ਬੜੇ ਗ਼ਲਤ ਹੁੰਦੇ ਆ।
ਆਹੋ ਅੱਜ-ਕਲ ਬਹੁਤ ਇਹੋ ਜਿਹੇ ਕੇ ਸਾਰੇ ਹੈ।
ਸਾਡੇ ਇੱਥੇ ਹੋਇਆ ਸੀ ਨਿਆਣੇ ਦੇ ਬਹੁਤ ਖਾਂਦੀ ਸੀ ਬਹੁਤ ਖਾਂਦੀ ਸੀ ਹੋੁਣੀ ਦਸ ਗਿਆਰਾਂ ਸਾਲ ਦੀ ਹੋਰ
ਬੇ ਬੜੇ ਗੰਦੇ ਖੇਸ ਹੈ ਅੱਜ ਕੱਲ ਸਾਫ ਸੂ ਦੇ ਬੜੇ ਗੰਦੇ
ਉਹਦਾ ਟ੍ਰਰੀਟਮੈਂਟ ਚੱਲਿਆ ਦੋ ਮਹੀਨੇ ਦਾ ਦਵਾਈ ਚੱਲੀ ਆ ਉਹਦੀ
ਤੁਹਾਡੇ ਤਾਂ ਫਿਰ ਵੀ ਚਲੋ ਸ਼ੁਕਰ ਹੈ ਤੁਹਾਡੇ ਤਾਂ ਫਿਰ ਵੀ ਦੋ ਮਹੀਨੇ ਚੱਲੇ ਆ ਸਾਡੇ ਇੱਧਰ ਇੱਕ ਲੇ ਲੇਡੀ ਹੈਗੀ ਆ ਉਹਦੀ ਕੁੜੀ ਹੈਗੀ ਪੰਜ ਸ ਪੰਜ-ਛੇ ਸਾਲਂਦੀ ਹੈਗੀ ਆ ਉਹਨੇ ਬਹੁਤ ਕੁਛ ਇਆ ਆਪਣੀ ਕੁੜੀ ਨੂੰ ਜਾਦਾਂ ਖਾਂਦੀ ਸੀ ਬਸ ਫਰ ਹੋ ਗਿਆ ਖ਼ਰਾਬ ਇੱਕ ਸਾਲ ਇੱਕ ਸਾਲ ਟ੍ਰਿਟਮੈਂਟ ਚੱਲਿਆ ਓਦਾ।
ਦੱਸੋ
ਆਪਣੇ ਸ਼ਹਿਰ ਚ ਉਹਨਾਂ ਨੇ ਮਨਾ ਡਾਕਟਰ ਨੇ ਮਨਾ ਕਰਤੀ ਸੀ। ਕਿ ਬਾਹਰ ਲੈ ਕੇ ਜਾਓ ਤੇ ਫਿਰ ਬਾਹਰ ਜਾ ਕੇ ਟ੍ਰੀਟਮੈਂਟ ਚੰਡੀਗੜ੍ਹ ਹੋ ਕਰਵਾਇਆ ਟ੍ਰੀਟਮੈਂਟ ਤੇ ਸਭ ਰੋਟੀ ਸਭ ਬਣਦਾ ਉਹਦੀ ਕੁੜੀ ਦੀ ਛੇ ਸਾਲ ਦੀ ਕੁੜੀ ਹੈ ਹਾਂ ਸਾਰੀ ਸਬਜ਼ੀ ਰੋਟੀ ਬੰਦ ਹੈ ਬਸ ਓਹੀ ਖਾਂਦੀ ਹੈ ਦਲੀਆ ਜਾਂ ਬਸ ਕੀ ਕਹਿੰਦੇ ਨੇ ਇੱਕ ਆਂਦੇ ਨੇ ਬਰ ਦੇਖਦੇ ਨੇ ਆਟਾ
ਹਾਂਜੀ ਹਾਂਜੀ
ਖਾਂਦੀਏ ਸਭ ਕੁਛ ਡਾਕਟਰਾਂ ਨੇ ਬੰਦ ਚਿਪਸ ਚੁਪਸ ਕੁਛ ਨੀ ਉਹ ਕੁੜੀ ਹ
ਤਾਂਹੀ ਤੇ ਮੈਂ ਤੁਹਾਨੂੰ ਕਹਿ ਰਿਹਾ ਮ ਨਾ ਦੀਆ ਕਰੋ ਨਿਆਣੇੈ ਨੂੰ ਮੈਂ ਤਾਂ ਖੁਦ ਨੀ ਦਿੰਦੀ ਕੁੜੀਆਂ ਨੂੰ ਆਪਣੀ
ਮੈਂ ਆਪ ਬਿਲਕੁਲ ਜਿਵੇਂ ਮਨਾ ਮੈਂ ਤੈਨੂੰ ਮੈਂ ਹੁੰਦੇ ਰ ਤੂੰ ਘਰ ਦੇ ਮੋਮੋਸ ਖਾ ਆਟੇ ਵਾਲੇ ਖਾ ਜਾਂ ਤੈਨੂੰ ਮੈਂ ਘਰ ਬਣਾ ਲੈਂਦੀ ਆ ਫਰੈਂਚ ਫਰਾਈ
ਹਾਂਜੀ ਵੈਜ ਫਰਾਈ ਤਾਂ ਵਧੀਆ ਰਹਿੰਦੇ ਘਰੇ ਬਣਾ ਕੇ ਦੋ ਨਾ ਬੱਚਿਆਂ ਨੂੰ
ਹਾਂਜੀ ਆਹੋ
ਹੋਰ ਦੱਸੋ ਹੋਰ ਕੀ ਬਣਾ ਲੈਂਦੇ ਹੋ
ਪਰ ਅਸ ਸੂਜੀ ਦੇ ਚੀਨ ਹੋਣੀ ਆ ਸੂਜੀ ਰੋਟੀ ਹੋ ਗਈ ਆਲੂ ਵਾਲੀ ਇੱਕ ਉਹ ਬਣਦੀ ਨਾ ਹਾਂਜੀ
ਉਹ ਕਿਵੇਂ ਬਣਦੀ ਆ
ਹਾਂ ਆਲੂ ਉਬਾਲ ਕੇ ਨਾ ਤੇ ਸੂਜੀ ਚ ਆਲੂ ਪਾ ਦੋ ਅਮਚੂਰ ਵਗੈਰਾ ਹਰੀਆਂ ਮਿਰਚਾਂ ਅਦਰਕ ਜੋ ਅਸੀਂ ਮਿਕਸ ਬਣਾਉਂਦੇ ਹਾਂ ਆਲੂ ਦੀ ਉਸ ਸਭ ਸਮਾਨ ਪਾਲੋ ਆਲੂ ਚ ਸੂਜੀ ਚ ਇਕੱਠੀ ਕਰਕੇ ਫੇਰ ਉਹਨੂੰ ਮੰਨ ਲਓ ਉਹਨੂੰ ਮੰਨ ਲਓ ਪਾਣੀ ਦੀ ਲੋੜ ਨਹੀਂ ਪਯੀ ਕਿਉਂਕਿ ਆਲੂ ਪੈਂ ਜੀ ਉਗਲੇ ਦੇ ਆ ਤੇ ਉਹ ਬਿਨਾਂ ਪਾਣੀ ਦੇ ਹਾਂ ਬਿਨਾਂ ਪਾਣੀ ਦੇ ਨਾ ਹੋ ਜਾਣਗੇ ਲੂਨ ਮਿਰ ਪਾਲੋ ਉਹਦੇ ਵਿੱਚ ਤੇ ਨੀਚੇ ਅਗਰ ਪਾਣੀ ਦੀ ਲੋੜ ਪਏ ਬਹੁਤ ਜ਼ਿਆਦ ਲੋੜ ਪਏ ਤੇ ਹਲਕਾ ਜਿਆ ਪਾਣੀ ਗਰਮ ਕਰਕੇ ਪਾ ਲੋ।
ਆਟਾ ਗੁੰਨਨੇ ਆ ਐਂਵੇਂ।
ਹਾਂਜੀ-ਹਾਂਜੀ, ਸਈ ਆ ਅਸੀ ਗੁੰਨਨੈ। ਫਿਰ ਉਸ ਤੋਂ ਬਾਅਦ ਉਹ ਹਲਕਾ-ਹਲਕਾ ਤੇਲ ਲਗਾ ਕੇ ਜਿਵੇਂ ਮੱਕੀ ਦੀ ਰੋਟੀ ਨੀ ਬਣਾਉਂਦੇ ਅਸੀਂ ਬਸ ਉਸ ਟਾਈਪ ਚ ਰੋਟੀ ਵੇਲਣੀ ਏ। ਤੇ ਫਿਰ ਤਵੇ ਤੇ ਰੋਟੀ ਜਿਵੇਂ ਅਸੀਂ ਰੋਟ ਕਿਸਰਾਂ ਸੇਕਨੇ ਔ ਰੋਟੀ ਸੇਕ ਲੈਣੀ ਏ।
ਕੋਈ ਨਾ ਮੈਂ ਅੱਜ ਈ ਬਣਾਵਾਂਗੀ ਸ਼ਾਮ ਨੂੰ ਦੋ ਰੋ
ਹਾਂਜੀ, ਤੇ ਨਾਲ ਸਬਜ਼ੀ ਬਣਾਓ ਆਲੂ ਦੀ। ਹਾਂਜੀ, ਬਹੁਤ ਮਤਲਬ ਗਰਮ-ਗਰਮ ਖਾਣ ਚ ਮਜਾ ਆਂਦਾ ਠੰਡੀ ਖਾਣ ਚ ਨੀ ਮਜ਼ਾ ਆਂਦਾ ਠੰਡੀ ਖਾਣ ਨਾਲ ਆਕੜ ਜਾਂਦੀ ਏ ਸੂਜੀ ਅੰਦਰੋਂ ਹੁੰਦੀ ਐ।
ਹਾਂਜੀ।
ਪਰ ਗਰਮ-ਗਰਮ, ਹਾਂਜੀ ਦਈਂ ਨਾਲ ਖਾ ਲੋ ਭਾਵੇਂ ਆਲੂ ਨਾਲ ਜਾਦਾ ਸਵ ਤੁਆ ਡ ਨਾਲ ਸਬਜ਼ੀ ਏ ਨਾ ਤਰੀ ਵਾਲੀ ਆਲੂ
ਹਾਂਜੀ-ਹਾਂਜ
ਤੂਆਦ ਲੱਗਦੀ ਏ।
ਬਣਾ ਕੇ ਦੇਖਾਂਗੇ।
ਹਾਂਜੀ ਪੂੜੀਆਂ ਬਣਦੀਆਂ ਆਲੂ ਭਰ ਕੇ ਮਿਸ ਭਰ ਇਨੂੰ ਕਚੋੜੀਕਹਿੰਦੇ ਐ।
ਹਾਂਜੀ।
ਇਹ ਹਰ ਲੈਂਦੇ ਆਂ। ਇੱਕ ਦਾਲ ਬਣਦੀ ਐ ਜੜੀ ਔਦਰ ਦੀ ਮਸ਼ਹੂਰ ਐ। ਉੱਤਰ ਪ੍ਰਦੇਸ਼ ਦੀ, ਯੂ ਪੀ ਸਾਈਡ ਦੀ ਮੂੰਗੀ ਦੀ
ਅੱਛਾ-ਛਾ। ਕੋਈ ਨਾ ਫਿਰ ਤਾਂ ਵਧੀਆ
ਹਾਂਜੀ।
ਆਲੂ ਤੇ ਪਰਾਂਠੇ ਬਣਾ ਲੈਂਦੇ ਹੋਣੇ ਵਧੀਆ
ਹਾਂਜੀ ਆਲੂ ਦੇ ਗੋਭੀ ਦੇ ਲੋਕੀ ਦੇ
ਲੋਕੀ ਦੇ ਪਰਾਂਠੇ
ਹਾਂਜੀ ਲੋਕੀ ਦੇ ਵੀ ਪਰਾਂਠੇ ਹੁੰਦੇ ਆ ਨਾ
ਤੁਸੀਂ ਕਾਹਦੇ ਕਾਹਦੇ ਪਰਾਂਠੇ ਬਣਾ ਲੈਨੇ ਹੋ
ਆਲੂ ਦੇ ਗੋਭੀ ਦੇ ਮੂਲੀ ਦੇ ਲੋਕੀ ਦੇ
ਅੱਛਾ
ਹਾਂ ਤੇ ਘਮ ਕਰਦੇ
ਸਲਪ ਸੁੁੰਦਰ ਦੇੀ ਕੋਈ ਨਾ ਮੈਂ ਲੋਕੀ ਦੇ ਪਰਾਂਠੇ ਖਾਣ ਆਊਂਗੀ ਇੱਕ
ਕੋਈ ਨੀ ਪਰ ਆਸਾਨ ਹੈ ਜਿਵੇਂ ਅਸੀਂ ਮੂਲੀ ਕੱਦੂਕਦ ਕਰਦੇ ਹਾਂ ਭਾਵੇਂ ਮੂਲੀ ਕੱਦੂਬਸ ਕਰ ਐਵੇਂ ਲੋਕ ਲੋਕੀ ਕੱਦੂਕੱਸ ਕਰਕੇ ਨੂਨ ਲਾ ਕੇ ਰੱਖ ਦੋ
ਅੱਛਾ
ਤੇ ਬਾਅਦ ਚ ਨੂਨ ਨੀ ਪਾਉਣਾ ਪਹਿਲੇ ਨੂਨ ਪਾ ਕੇ ਲਲਾ ਕੇ ਰੱਖ ਦੋਗੇ ਪਾਣੀ ਲੋਕੀ ਛੋੜ ਦੇਗੀ ਚੀਜ਼ਾਂ ਦੋ ਬਣਾ ਲੈ ਲੋਕੀ ਚ ਸਿਰਫ ਕੁਛ ਨੀ ਪਾਉਣਾ ਹਲਕੀ ਜਿਹੀ ਹਰੀ ਮਿਰਚ ਪਾਣੀ ਹੈ ਬਸ ਜਾਂ ਲਾਲ ਮਿਰਚ ਪਾਣੀ ਹੈ ਬਸ ਐਵੇਂ ਲੋਕੀ ਜਿਵੇਂ ਆਲੂ ਦੀ ਮੇ ਭਰਦੇ ਆ ਰੋਟੀ ਚਚ ਐਵੇਂ ਲੋਕ ਕੀ ਭਰੋ ਤੇ ਵੇਲ ਕਿਤੇ ਬਣਾ ਲੋ ਦਹੀਂ ਨਾਲ ਖਾਓ ਬੜੀ ਟੇਸਟੀ ਲੱਗਦੀ ਹੈ ਹਾਂਜੀ ਬੜੀ ਅੱੀ ਲੱਗਦੀ ਹੈ ਲੋਕੀ ਦੀ ਰੋਟੀ ਹੈ ਤੇ ਕੁੱਤਾ ਦੀ ਵੀ ਅਸੀਂ ਐਵੇਂ ਬਣਾਨੇ ਹਾਂ ਚਿਕੰਦਰ ਨੂੰ
ਬਣਾਵੇਂਗੇ ਤੁਹਾਨ ਫੋਟੋ ਖਿਚ ਕੇ ਭੇਜਾਂਗੀ ਮੈਂ
ਹਾਂਜੀ ਤੇ ਕੁੰਡਾ ਵੀ ਨਾ ਅਸੀਂ ਅਹ ਪਾਣੀ ਵਿੱਚ ਕੱਢ ਕੇ ਬਣਾਨੇ ਹਾਂ
ਕੋਈ ਨਾ ਬਣਾ ਕੇ ਦੇਖਾਂਗੀ ਮੈਂ
ਨੂੰ ਲੂਨ ਲਾ ਕੇ ਰੱਖ ਦੋ ਪਾਣੀ ਛੱਡ ਦੇਂਦੀ ਉਹ ਪਾਣੀ ਨਾਲਸੀ ਆਟਾ ਮਨ ਲਣੇ ਆਟਾ ਨਾਲ ਹੋ ਜਾਂਦਾ
ਹਾਂਜੀ
ਅੱਛਾ
ਵੈਸੇ ਆਲੂ ਦੇ ਤਾਂ ਜ਼ਿਆਦਾ ਵਧੀਆ ਲੱਗਦੇ ਆ
ਲੋਕੀ ਦੇ ਖ਼ਾ ਕੇ ਤੁਸੀਂ ਆਲੂ ਦੇ ਭੁੱਲ ਜਾਓਗੇ ਹਾਂ ਤੁਸੀਂ ਲੋਕੀ ਦੇ ਖਾਓਗੇ ਨਾ ਆਲੂ ਦੇ
ਕੋਈ ਨਾ ਫੇਰ ਆਪਾਂ ਖਾ ਕੇ ਦੇਖਾਂਗੇ
ਹਾਂਜੀ ਬਣਾ ਕੇ ਦੇਖੋ ਜ ਲੋਕੀ ਦੀ ਰੋਟੀ ਬੜੀ ਸਵਾਦ ਹੁੰਦੀ ਹੈ ਲੋਕੀ ਦੀ ਉਹ ਕਿ ਬਰ ਵੀ ਬਣਦੀ ਹੈ ਲੋਕੀ ਦਾ ਕੜਾਹ ਵੀ ਬਣਦਾ ਹੈ
ਇੱਕ ਉਹ ਕਹਿੰਦੇ ਨਾ ਕੀ ਕਹਿੰਦੇ ਨੇ ਇੱਕ ਮੈਨੂੰ ਬੜੀ ਦਿਲਚਸਪੀ ਹੈ ਹਾਂਜੀ ਬੜਾ ਮਜ਼ਾ ਆਉਂਦਾ
ਚਲੋ ਚੰਗੀ ਗੱਲ ਆ ਕਿਸੇ ਕਿਸੇ ਨੂੰ ਆਉਂਦਾ ਨਹੀਂ ਤਾਂ ਨਹੀਂ ਤੇ ਕਈਆਂ ਦੇ ਹੱਡ ਪੈਰ ਮੇਰੇ ਤੋਂ ਨਹੀਂ ਬੰਦਾ ਇਹ
ਤੁਸੀਂ ਨਹੀਂ ਮੰਨਣਾ ਮੈਂ ਕਰ ਮਿੰਨੀ ਕੇਕ ਬਣਾ ਲੈਦੀ ਹਾਂ ਦੁੱਧ ਫੱਟੇ ਦੇ
ਬਸ ਹੁਣ ਤੁਸੀਂ ਇਦਾਂ ਬੋਲੀ ਜਾ ਮੈਂ ਹੁਣੇ ਆ ਜਾਣਾ ਤੁਹਾਡੇ ਕੋਲ
ਪਹਿਲਾਂ ਹੀ ਆ ਜੋ ਤੁਸੀਂ ਹਾਂਜੀ ਚਲੋ ਹਾਂਜੀ ਚਲੋ ਠੀਕ ਹ ਤੁਹਾਨੂੰ ਮੈਂ ਕਰਦੀ ਆਂ ਮੈਂ ਰੋਟੀ ਰੋਟੀ ਬਣਾ ਲਾ ਫੇਰ ਫੇਰ ਮੈਂ ਕਰਦੀ ਆਂ ਠੀਕ ਹ ਠੀਕ ਹ ਸਤਿ ਸ਼੍ਰੀ ਅਕਾਲ